ਹੈਲੋ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਸ੍ਰੀ ਅਕਾਲ ਜੀ ਹੋਰ ਕਿਵੇਂ ਹੋ ਸਸ਼੍ਰੀ ਅਕਾਲ ਹੋਰ ਕਿਵੇਂ ਓ ਹਾਂਜੀ ਸਾਰੇ ਵਧੀਆ ਹੋਰ ਕੀ ਨਾਲੇ ਅਸੀ ਹਾਂਜੀ
ਹਾਂਜੀ ਹੋਰ ਕੀ ਕਰਦੇ ਓ ਬਸ ਕੰਮ ਤੇ
ਅੱਛਾ ਜੀ ਅੱਛਾ ਅਸੀ ਕੁਛ ਨੀ ਬਸ ਇਹੀ ਹੋਲ ਜੋਬ ਵਗੈਰਾ ਹੈ ਨੀ ਨਾ ਇਤਨੀਆਂ
ਹਾਂਜੀ ਉਹੀ ਜੋਬਸ ਵਗੈਰਾ ਅੱਜ ਕੱਲ੍ਹ ਤਾਂ ਬਹੁਤ ਜ਼ਾਦਾ ਹੈਲੋ ਹਾਂਜੀ
ਹਾਂਜੀ, ਹਾਂਜੀ
ਜੋਬਸ ਵਗੈਰਾ ਤਾਂ ਅੱਜ ਹੀ ਕਰ ਲਓ ਹਾਂਜੀ ਬੋਹਤ ਜ਼ਾਦਾ ਹੁਣ ਤਾਂ ਜੋਬਾਂ ਦਾ ਬੇਕਾਰ ਹੀ ਹੋਇਆ ਪਿਆ ਕੰਮ ਬੋਹਤ ਜ਼ਾਦਾ ਤੁਹਾਨੂੰ ਕੀ ਲੱਗਦਾ ਜੋਬ ਵਧੀਆ ਜਾਂ ਬਿਜਨਸ ਵਧੀਆ ਵਾ ਅੱਜ ਦੀ ਡੇਟ 'ਚ
ਜੋਬ ਤਾਂ ਹੈ ਹੀ ਨਾ ਠੀਕ ਹੈ ਨਾ ਅਸੀਂ ਇੱਕ ਵਾਰ ਬਿਜਨਸ ਕਰ ਸਕਦੇ ਹਾਂ ਕਿ ਹਾਂ ਬਿਜਨਸ ਅੱਛਾ ਆਇਆ ਪਰ ਜੋਬ
ਹਾਂਜੀ ਓਕੇ ਬਿਜ਼ਨਸ ਕਿਵੇਂ ਮਤਲਬ ਕਿਸ ਚੀਜ਼ ਵਿੱਚ ਕਿਉਂਕਿ ਅੱਜ ਕੱਲ ਅਗਰ ਦੇਖਿਆ ਜਾਵੇ ਤਾਂ ਹਰ ਇੱਕ ਚੀਜ਼ ਵਿੱਚ ਹੀ ਬੰਦਾ ਬਿਜ਼ਨਸ ਕਰਕੇ ਬੈਠਾ ਵਾ
ਮੈਂ ਤੁਾਨੂੰ ਸੀਰੀਅਸ ਹੈ ਰਖਾ ਤੇ ਮੈਂ ਸੋਚਿਆ ਵੇ ਆ ਹਨਾ ਬ ਕੇ ਬੀ ਮਤਲਬ ਮੈਂ ਇਤਨਾ ਸੋਚਿਆ ਵਿਹਾ ਕਿ ਤੂੰ ਸਾਡੇ ਸ਼ਹਿਰ ਚ ਨਾ ਜਿਵੇਂ ਨਾ ਇੱਕ ਅੰਮ੍ਰਿਤਸਰ ਚ ਹੈਗਾ ਨਾ ਮੋ ਮਤਲਬ ਸ਼ੋਰੂਮ ਜਾਂ ਖੋਲੇ ਦਾ ਪੱਗਾਂ ਦਾ
ਹਾਂਜੀ- ਹਾਂਜੀ।
ਸੋਹਣਾ ਲੱਗਦਾ ਮੈਨੂੰ ਮੇਰੀ ਇੱਛਾ ਹੈ ਕਿ ਮੇਰੇ ਸ਼ਹਿਰ ਚ ਨੀ ਏ ਮੈਂ ਉਹ ਖੋਲਾਂ ਇੱਥੇ ਤੇ ਮੈਨੂੰ ਲੱਗਦਾ ਹੈ ਕਿ ਬੀਜਨਸ ਉਹ ਬੋਹਤ ਅੱਛਾ ਚਲੇਗਾ ਤੇ ਗਰੋ ਹੋਏਗਾ।
ਹਾਂਜੀ ਜਿਵੇਂ ਸਿਟੀ ਦੇ ਵਿੱਚ ਜਿਵੇਂ ਤੁਸੀਂ ਤੁਹਾਡੀ ਸਿਟੀ ਵਿੱਚ ਤੁਸੀਂ ਕਹਿੰਦੇ ਹੋ ਪੱਗਾਂ ਦਾ ਸ਼ੋਅਰੂਮ ਹੈ ਨੀ ਹਾਂ ਇੱਦਾਂ ਹੋ ਸਕਦਾ ਕਿ ਮਤਲਬ ਕਿ ਜਿਵੇਂ ਜਿਸ ਸਿਟੀ ਦੇ ਵਿੱਚ ਜੋ ਚੀਜ਼ ਨਹੀਂ ਹੈਗੀ ਵੀ ਦੂਜੀ ਸਿਟੀਆਂ ਚ ਜ਼ਾਦਾ ਵਾ ਵੀ ਲੋਕਾਂ ਨੂੰ ਸਪੈਸ਼ਲ ਜਿਵੇਂ ਹੁਣ ਅੰਮ੍ਰਿਤਸਰ ਹੀ ਜਾਣਾ ਪੈਂਦਾ ਪੱਗਾਂ ਲੈਣ ਦੇ ਲਈ ਵੀ ਉੱਥੋਂ ਹੀ ਕਲਰ ਦੇਖ ਕੇ ਲੈ ਕੇ ਆਉਂਦੇ ਵੀ ਉੱਥੇ ਆਪਾਂ ਨੂੰ ਬਹੁਤ ਤਰਾ ਦੇ ਕਲਰ ਮਿਲ ਜਾਂਦੇ ਏ। ਜੇ ਸੇਮ ਚੀਜ਼ ਆਪਾਂ ਆਪਣੀ ਸਿਟੀ ਵਿੱਚ ਹੀ ਫੈਸਿਲਿਟੀ ਲੋਕਾਂ ਨੂੰ ਪ੍ਰੋਵਾਈਡ ਕਰਦੀ ਏ ਤਾਂ ਹਾਂ ਬੇਸ਼ ਹਾਂ ਸਹੀ ਕਹਿ ਰੇ ਓ ਕਿ ਮਤਲਬ ਕਿ ਫੇਰ ਤਾਂ ਲੋਕ ਬਹੁਤ ਜ਼ਿਆਦਾ ਤੁਹਾਡੇ ਅਲ ਅਟਰੈਕਟਿਵ ਹੋਣਗੇ। ਤੁਹਾਡੀ ਜੋੜਾ ਵੀ ਬਿਜਨਸ ਉ ਤੇ ਆਉਣਗੇ ਸਹੀ ਕਹਿ ਰਹੇ ਹੋ ਉਹੀ ਹੈ ਜਿਵੇਂ ਕੀ ਮਤਲਬ ਕਿ ਜਿਵੇਂ ਹੁਣ ਆਪਣਾ ਵੱਡੇ ਸ਼ਹਿਰਾਂ ਵਿੱਚ ਕੈਪਸ ਚੱਲਦੀਆਂ ਨੇ, ਪਹਿਲਾਂ ਵੱਡੇ ਸ਼ਹਿਰਾਂ ਵਿੱਚ ਈ ਚੱਲਦੀਆਂ ਸੀਗੀਆਂ। ਅ ਪੰਜਾਬ ਵਿੱਚ ਨੀਂ ਚੱਲਦੀਆਂ ਸੀਗੀਆਂ ਹੁਣ ਤਾਂ ਵੀ ਕਈਆਂ ਥਾਵਾਂ ਤੇ ਨਈ ਚੱਲ ਰਈਆਂ ਹਜੇ ਬਟ ਠੀਕ ਏ ਕਿ ਇੱਕ, ਦੋ ਸਿਟੀ ਵਿੱਚ ਚੱਲ ਰਈਆਂ ਨੇ ਪਰ ਜ਼ਾਦਾਤਰ ਅ ਨਹੀਂ ਚੱਲਦੀਆਂ ਪਈਆਂ। ਏਹੇ ਇਹ- ਇਹ ਵੀ ਬਿਜਨਸ ਹੋ ਸਕਦਾ ਵਾ। ਜਿਵੇਂ, ਹੁਣ ਪਹਿਲਾਂ ਕੋਰੀਅਰ ਵਗੈਰਾ ਦੀ ਫੈਸਿਲਿਟੀ ਇੱਥੇ ਜ਼ਿਆਦਾ ਨਹੀਂ ਸੀਗੀ। ਔਨਲਾਈਨ ਇੰਨਾ ਨਹੀਂ ਸੀਗਾ। ਹੁਣ ਸਾਰੇ ਕ ਕਿਤੇ ਹੀ ਹੋ ਗਿਆ ਵਾ। ਜਿਵੇਂ, ਸਵੀਗੀ, ਬਲਿੰਕਟ, ਜਿਵੇਂ ਮਰਜ਼ੀ ਕਰੀ ਜਾਓ। ਹਰਿੱਕ ਚੀਜ਼ ਹੀ ਲੋਕਾਂ ਨੂੰ ਘਰੇ ਬੈਠਿਆ ਨੂੰ ਮਿਲਣ ਲੱਗ ਗੀ। ‌‌ ਉਹ ਵੀ ਵਧੀਆ ਹੀ ਆ। ਪਰ ਜੋਬ- ਜੋਬ ਵਿੱਚ, ਇਹ ਹੋ ਜਾਂਦਾ ਕਿ, ਆਪਾਂ ਨੂੰ ਫਿਕਸ ਇਨਕਮ ਹਰ ਮਹੀਨੇ ਮਿਲਦੀ ਰਹਿੰਦੀ ਆ।
ਉਹ ਤਾਂ ਹੁਣ ਹੈ ਵੀ ਨੀ ਏ, ਅੱਜ- ਕੱਲ ਪ੍ਰਾਈਵੇਟ ਜੋਬ ਤੇ ਤਾਂ ਤੁਹਾਨੂੰ ਅੱਠ- ਦਸ ਹਜ਼ਾਰ ਦੀ ਮਿਲ ਜਾਏਗੀ। ਹੱਦ ਤੋਂ ਵੱਦ ਵੀਹ ਹਜ਼ਾਰ ਦੀ ਮਿਲ ਜੇਗੀ। ਉੱਤੇ ਬੱਚਿਆਂ ਦਾ ਖਰਚੇ, ਪੈਟਰੋਲ ਦਾ ਜਣ ਆਣ- ਜਾਣ ਦਾ ਕਿਰਾਇਆ। ਜੇਕਰ ਮਕਾਨ ਰੈਂਟ ਤੇ ਹੈ। ਉਹਦਾ ਵੀ ਕਿਰਾਇਆ ਦੋ ਫੇਰ ਸਿਲੰਡਰ ਐ। ਫੇਰ ਬੱਤੀ ਦਾ ਬਿੱਲ ਐ, ਬਹੁਤ ਚੀਜ਼ਾਂ ਆ ਜਾਂਦੀਆਂ ਇਹਦੇ ਵਿੱਚ, ਜੋ ਨਹੀਂ ਪੈਸੇ ਬਚ ਸਕਦੇ।
ਹਾਂਜੀ ਪਰ ਬਿਜਨਸ ਖੋਲਣ ਲਈ ਵੀ ਫੇਰ ਆਪਾਂ ਨੂੰ ਕਹਿੰਨੇ ਆ ਨਾ। ਓਹੋ ਚੀਜ਼ ਕਰਨੀ ਪੈਂਦੀ ਆ। ਕਿ, ਪਹਿਲਾਂ ਆਪਾਂ ਨੂੰ ਦੁਕਾਨ ਦੇਖਣੀ ਪਊਗੀ। ਉਹਦੇ 'ਵਿੱਚ' ਵੀ ਆਪਾਂ ਨੂੰ ਸੇਮ ਚੀਜ਼ ਹੀ ਆ। ਕੀ ਆਪਾਂ ਨੂੰ ਬਚੂਗਾ ਜਾਂ ਨਹੀਂ ਬਚੂਗਾ। ਓਹੋ, ਉਹ ਚੀਜ਼ਾਂ ਵੀ ਦੇਖਣੀਆਂ ਪੈਣਗੀਆਂ। ਹਰਿੱਕ ਚੀਜ਼ ਦਾ ਮਤਲਬ ਕਿ, ਜੇ ਆਪਾਂ ਹੁਣ ਨਾਈਟ ਟੀ ਪ੍ਰਸੈਂਟ ਆਪਾਂ ਪੋਜੀਟਿਵ ਲੈ ਕੇ ਚੱਲੀਏ, ਤੇ ਦਸ ਪ੍ਰਸੈਂਟ ਆਪਾਂ ਨੂੰ ਨੈਗੇਟਿਵ ਵੀ ਵੇਖਣਾ ਪੈਣਾ। ਕੀ ਹਾਂ ਬੀ ਜੇ ਨਾ ਚੱਲਿਆ, ਫੇਰ ਆਪਾਂ ਖਰਚਾ ਕਿਵੇਂ ਕੱਢਾਂਗੇ। ਬਸ ਜੋਬ ਵਿੱਚ ਇੱਦਾਂ ਵਾ, ਕਿ, ਮਤਲਬ ਕਿ ਆਪਾਂ ਨੂੰ ਪਤਾ ਏ ਕਿ, ਫਿਕਸ ਸੈਲਰੀ ਆਉਣੀ ਆ। ਆਪਾਂ ਖ਼ਰਚੇ ਬੰਨ ਲੈਂਨੇ ਓਹਨੇ ਆ। ਆਪਣੇ। ਵੀ ਆਪਾਂ ਆਪਣੀ ਚਦਰ ਵੇਖ ਕੇ ਹੀ ਫੇਰ ਪੈਰ ਪਸਾਰ ਸਾਰਦੇ ਆ, ਕਿ, ਹਾਂ ਵੀ ਆਪਾਂ ਨੂੰ ਜੇ ਬੀਹ ਹਜ਼ਾਰ ਵਿਲਣਾ ਬੀਹ ਹਜ਼ਾਰ ਵਿੱਚ ਹੀ ਸਾਰਨਾ ਆਪਾਂ। ਆਪਾਂ ਦੇਖਾਂਗੇ ਵੀ ਫੇਰ ਭਰਾ ਸਹੀ ਕਹਿ ਰਿਆ। ਜੋਬ, ਬਾ ਵੀ ਅੱਜ- ਕੱਲ ਖਤਮ ਹੀ ਹੋ ਰੀਆ। ਜਿਵੇਂ ਅੱਜ- ਕੱਲ ਐਡਵਾਂਸ ਏ ਆਈ ਆ ਗਿਆ ਵਾ, ਏ ਆਈ। ਆਟੋਮੀਸ਼ਨਸ ਆ ਗਈਆਂ ਨੇ ਬੋਤ ਸਾਰੀਆਂ ਪੈਲਾਂ ਲੋਕ ਹੱਥੀਂ ਕੰਮ ਕਰਦੇ ਸੀ ਹੁਣ ਹੱਥੀਂ ਕੰਮ ਨੀ ਕਰਦੇ। ਹੁਣ ਬਸ ਬਟਨ ਦੱਬੋ ਤੇ ਓ ਕੰਮ ਆਪਣੇ ਆਪ ਹੀ ਹੋ ਜਾਂਦਾ ਚਾਹੇ ਬੈਂਕਾਂ 'ਚ ਲੈ ਲੋ ਜਿੱਥੇ ਮਰਜ਼ੀ ਲੈ ਲੋ ਕੰਮ
ਐ ਵੀ ਦੇਖੋ ਨਾ ਕਿੰਨੇ ਗ੍ਰੈਜੂਏਸ਼ਨ ਜੇੜੇ ਜਿਨਾਂ ਨੇ ਕੀਤੀ ਦੀ ਐ ਨਾ ਮੁੰਡੇ-ਕੁੜੀਆਂ ਬਿਚਾਰੇ ਓ ਘਰ ਬੈਠੇ ਆ ਜੋ ਪਈ ਨੀ ਏ ਓਹਨਾ ਨੂੰ ਜੋਪਾਂ ਏ ਆਈ ਨੇ ਲੈ ਲੀਆ ਰੋਬੋਟ ਨੇ ਲੈ ਲੀਆ ਮਸ਼ੀਨਾਂ ਲੈ ਲੀਆਂ। ਓ ਇੱਕ-ਇੱਕ ਮ੍ਹੀਨੇ 'ਚ ਕੰਮ ਕਰਦੇ ਸੀਗੇ ਤੇ ਓ ਹੁਣ ਇੱਕ ਦਿਨ 'ਚ ਕੰਮ ਕਰਦੇਨ ਤੇ ਐ ਗੱਲ ਹੋ ਜਾਂਦੀ ਐ।
ਹਾਂਜੀ ਉਹੀ ਪੈਲਾਂ ਟੀਮਾਂ ਵਿੱਚ ਤੀਹ-ਤੀਹ ਚਾਲੀ-ਚਾਲੀ ਬੰਦੇ ਹੁੰਦੇ ਸੀਗੇ ਮੇਰੀ ਆਵ ਦੀ ਟੀਮ ਵਿੱਚ ਪੈਲਾਂ ਤੀਹ ਬੰਦੇ ਹੁੰਦੇ ਸੀ ਤੇ ਹੁਣ ਦਸ ਬੰਦੇ ਰਹਿ ਗੇ ਆ ਸਾਰੇ ਤੇ ਓ ਸਾਰਾ ਏ ਆਈ
ਵਧੀਆ ਏ ਫਿਰ ਤਾ
ਵੀਹ ਬੰਦੇ ਅ ਜੋਬਲੈਸ ਹੋ ਗੇ। ਨੌਕਰੀ ਨੀ ਹੈਗੀ ਉਹਨਾਂ ਕੋਲ। ਘਰੇ ਹੀ ਬਹਿ ਗੇ।
ਬਿਲਕੁਲ-ਬਿਲਕੁਲ ਐ ਈ। ਇ ਤਾਂ ਹੈ ਜੋਪਾਂ ਹੈ ਹੀ ਨੀ ਆ ਅੱਜ- ਕੱਲ੍ਹ ਜੇੜੀਆਂ ਜੋਪਾਂ ਹੈ ਓ ਘੱਟ ਵੱਧ ਦੀਆਂ। ਉਰ 'ਚ ਸਰਦਾ ਨੀ ਹੈਗਾ ਘਰ ਦਾ ਵੀ ਖਰਚਾ ਆ ਫਿਰ ਕੁਛ ਸਕੂਲ ਦੀ ਵੀ ਹੁੰਦੀ ਐ ਨਾ ਦਿੱਕਤ ਬੱਚੇ ਜਿਹੜੇ ਸਕੂਲ ਪੜ੍ਹਦੇ ਉਹਨਾਂ ਦੀ ਦਿੱਕਤ ਵੀ ਹੁੰਦੀ ਐ ਕੁਛ
ਹਾਂਜੀ-ਹਾਂਜੀ ਸਈ ਕਹਿ ਰਏ ਹੋ ਪਰ ਓਹਿ ਏ ਨਾ ਘਰੇ ਇੱਕ ਬੰਦੇ ਦੀ ਤਨਖਾਹ ਨਾਲ ਤਾਂ ਪੈਲਾਂ ਚੱਲ ਪੈਂਦਾ ਸੀਗਾ ਜਿਵੇਂ ਪੈਲਾਂ ਦਸ-ਦਸ ਬੱਚੇ ਹੁੰਦੇ ਸੀ ਆਪਣੇ ਦਾਦਾ-ਦਾਦੀ ਦੇ ਤਾਂ ਵੀ ਓ ਚਰ ਚਲਾ ਲੈਂਦੇ ਸੀ ਪਰ ਅੱਜ ਦੀ ਡੇਟ 'ਚ ਤਾਂ ਜੇ ਕੋਈ ਘਰੇ ਆਪਾਂ ਚਾਰ ਜੀ ਆ ਤੇ ਚਾਰਾਂ ਨੂੰ ਹੀ ਕ ਕੰਮ ਕਰਨਾ ਪੈਣਾ ਤਾਂ ਜਾ ਕੇ ਸਰੂਗਾ ਨਈ ਤਾਂ ਬੋਤ ਔਖਾ ਵਾ ਜੇ ਹਸਬੈਂਡ-ਵਾਈਫ ਆ ਤੇ ਦੋਨਾਂ ਨੂੰ ਹੀ ਜੋਬ ਕਰਨੀ ਪੈਣੀ ਆ ਜਾਂ ਦੋਨਾਂ ਨੂੰ ਹੀ ਕੁਛ ਨਾ ਕੁਛ ਕਰਨਾ ਪੈਣਾ ਵੀ, ਜਿਹਦੇ ਨਾਲ ਆਪਾਂ ਘਰ ਚਲਾ ਸਕੀਏ ਆਪਣਾ
ਹਾਂਜੀ ਸਈ ਕਿਆ ਉਸਕੇ ਹਸਬੈਂਡ-ਵਾਈਫ ਵੀ ਜੋਬ ਕਰਨਗੇ ਤਾਂਹੀ ਓ ਹੋ ਪਾਂਦਾ ਏ ਏਹੁ ਰੈਂਣ ਤੇ ਗੁਜਾਰਾ ਹੁੰਦਾ ਕਿੱਥੇ ਐ। ਇਤਨੀ ਮਹਿੰਗਾਈਆ ਹੋ ਚੁੱਕੀਆਂ। ਤੇ ਉਨੂੰ ਮਤਲਬ ਸੈਟਲਮੈਂਟ ਕਰਕੇ ਚੱਲਣਾ ਪੈਂਦਾ ਆ।
ਸਈ ਕੈਹ ਰਏ ਹੋ ਉਹੀ ਤਾਂ ਮਤਲਬ ਕਿ ਬੋਤ ਜਾਦਾ ਅੱਜ ਕੱਲ ਤਾਂ ਮਹਿੰਗਾਈ ਹੋਰ ਜਾਦਾ ਹੋਈ ਜਾਂਦੀ ਪਈ ਆ ਪੈਟਰੋਲ ਫਿਰ ਹੋਰ ਤੇਜ਼ ਹੋ ਜਾਣਾ ਵਾ। ਪਤਾ ਨਈ ਕਿਵੇਂ ਚੱਲੂਗਾ ਅੱਗੇ
ਹਾਂਜੀ ਹੈਗੇ ਵੀ ਦੇਖੋ ਨਾ। ਗੌਰਰਮੈਂਟ ਜੋਪਾਂ ਦੇਖੋ ਅੱਜ ਕੱਲ ਹੈ ਹੀ ਨੀ ਹੈ ਹਨਾ ਇੰਨੀਆਂ ਘੱਟ ਗੌਰਰਮੈਂਟ ਜੋਪਾਂ ਆਂਦੀਆਂ ਤੇ ਕਿੰਨੇ ਬੰਦੇ ਫਾਰਮ ਭਰਨ ਵਾਲੇ ਹੁੰਦੇ ਆ ਤੇ ਓ ਕਿਸੇ ਨੂੰ ਮਿਲਦੀ ਹੈ ਕਿਸੇ ਨੂੰ ਮਿਲਦੀ ਨਈ ਐ।
ਹਾਂਜੀ ਉਹੀ ਤਾਂ ਮਤਲਬ ਹੁਣ ਪੰਜਾਬ ਵਿੱਚ ਪੰਜਾਬ ਪੁਲਿਸ ਦੀ ਨੌਕਰੀ ਖ ਨਿਕਲੀ ਸੀਗੀ। ਤੇ ਛੇ ਹਜ਼ਾਰ ਬੰਦੇ ਨੂੰ ਚਾਹੀਦੀ ਸੀਗੀ ਜੋਬ ਛੇ ਹਜ਼ਾਰ ਬੰਦੇ ਦੀ ਓਪਨਿੰਗ ਗੀ। ਤੇ ਉਹਦੇ ਵਿੱਚ ਭਰਿਆ ਕਿੰਨਿਆਂ ਨੇ ਅੱਠ ਲੱਖ ਬੰਦਿਆਂ ਨੇ ਫਾਰਮ ਭਰਿਆ ਉਹਦੇ 'ਚ ਤੇ ਕਿਸੇ ਦਾ ਆਇਆ ਹੀ ਨੀ ਨੰਬਰ ਮਤਲਬ ਛੇ ਕਿੱਥੇ ਅੱਠ ਲੱਖ ਕਿੱਥੇ ਛੇ ਹਜ਼ਾਰ
ਹਰੀ ਭਰਿਆ ਸੀਗਾ ਪੁਲਿਸ ਦਾ ਫੋਮ ਤੇ ਹ ਮੈਂ ਭਰਿਆ ਪਰ ਮੈਂ ਪੇਪਰ ਦੇਣਦੀ ਮੈਨੂੰ ਪਤਾ ਮੇਰਾ ਪੇਪਰ ਦੇ ਨੰਬਰ ਨੀ ਹੈਗਾ। ਜੇ ਇਨਸਾਨ ਦਾ ਕੋਈ ਫੈਦਾ ਨੀ ਹੈ ਘਰ ਹੀ ਪੈ ਜਾਓ ਮੈਂ ਫੈਦਾ ਕਿ ਸਾਰੇ ਭਰਾ ਵਗੈਰਾ ਇੰਜੀ ਕੈਣ ਤੇਰਾ ਨੰਬਰ ਨੀ ਐ ਮੈਂ ਦੇ ਆਪ ਹੀ ਕੋਈ ਹੱਥ ਹੁਥ ਛੱਡ ਮਾਰ ਮੈ ਪੇਪਰ ਦੇ ਨੀ ਸਕਦੇ ਸੋਰੀ ਖੜੇ ਹੱਥ ਸਾਡ ਲੱਗਈ ਆ ਫਿਰ ਹੋ ਜਾਂਦਾ ਨਾ
ਚਿੜਾ ਬੋਲ ਰਿਆ ਹੈ ਤੂੰ ਪੇਪਰ ਚ ਪਾਸ ਨੀ ਹੋ ਪਾਈ ਤੂੰ ਏਨਾ ਨੀ ਕਰ ਪਾਈ ਤੂੰ ਪੇਪਰ ਬੜੇ ਹਾਈ ਹੈਗੇ ਐ ਬਹੁ ਜ਼ਾਦਾ ਕੌਂ ਕੰਪਟੀਸ਼ਨ ਹੈਗਾ ਅੱਜ ਕੱਲ।
ਹਾਂਜੀ ਓ ਤਾਂ ਹੈ ਹੀ ਪਰ ਓਹੀ ਐ ਨਾ ਫਿਰ ਕੱਟ ਵੀ ਤਾਂ ਜ਼ਾਦਾ ਕੱਢ ਦਿੰਦੇ ਨੇ। ਜੇ ਦੇਖੀਏ ਤਾਂ ਮਤਲਬ ਕੇ ਪੈਲਾਂ ਜਨਰਲ ਕੈਟੇਗਰੀ ਆਲੇਆਂ ਨਾਲ ਦੇਖੀਏ ਤਾਂ ਆਪਾਂ ਤੇ ਓਨਾਂ ਦੀ ਕੱਟ ਔਫ ਜ਼ਾਦਾ ਕਰ ਦਿੰਦੇ ਆ, ਤੇ ਜੇੜੇ ਦੂਜਿਆਂ ਦੀ ਅਹ ਮਤਲਬ ਕੇ ਅਸੀਂ ਬੀ ਸੀ ਆਲਿਆਂ ਦੀ ਓਨਾਂ ਦੀ ਕੱਟ ਔਫ ਬੋਤ ਲੋ ਹੁੰਦੀ ਆ ਓਹ ਹੋ ਜਾਂਦੇ ਪਾਸ ਤੇ ਜਰਨਲ ਵਾਲੇ ਵਿਚਾਰੇ ਰੈ ਜਾਂਦੇ ਆ।
ਨਈਂ-ਨਈਂ ਬਿਲਕੁਲ ਸਈ ਕੈ ਰਏ ਓਂ ਓਹ ਵਿਚਾਰੇ ਏਜ ਦਾ ਬੜਾ ਇਸ਼ੂ ਆਂਦਾ ਆ ਬੋਤ ਇਸ਼ੂ ਆਂਦਾ ਏਜ ਦਾ। ਏਜ ਵੇਲੇ ਏਸ ਟਾਈਮ ਤੇ ਲੈਨੀ ਉਸ ਤੋਂ ਬਾਦ ਇਸ ਏਜ ਚ ਲੈ ਨੀ ਸਕਦੇ ਐ।
ਹਾਂ ਓਹੀ ਸਤਾਈ ਅਠਾਈ ਤੱਕ ਹੁੰਦੀ ਐ ਬਸ ਪੰਜਾਬ ਪੁਲਿਸ ਦੀ ਤਾਂ ਮਤਲਬ ਓਦੂੰ ਬਾਦ ਲੈ ਦੇਨਗੇ ਫਿਰ ਫੇਰ ਕੈ ਦਿੰਦੇ ਕਿ ਨਈਂ ਜੀ ਹੁਨ ਨੀ, ਪਰ ਓਹੀ ਐ ਨਾ ਬ ਬੰਦਾ ਮੇਹਨਤ ਕਰਦਾ ਰੈਂਦਾ ਪਰ ਫੇਰ ਲੈਂਦੇ ਨੀ ਫੇਰ ਓ ਵਾਲਾ ਦੁੱਖ ਲੱਗਦਾ ਮੈਂ ਗੇਆ ਸੀਗਾ ਮੈਂ ਸਬ ਤੋਂ ਜ਼ਾਦਾ ਲੌਂਗ ਜੰਪ ਮਾਰ ਕੇ ਆਏਆ ਪਰ ਓਹੀ ਆ ਕੇ ਮੈਨੂੰ ਜਰਨਲ ਕੈਟੇਗਰੀ ਹੋਨ ਕਰਕੇ ਮੈਨੂੰ ਲੇਆ ਈ ਨਹੀਂ। ਮੇਰੇ ਤੋਂ ਬਾਦ ਆਲੇ ਜੇੜੇ ਸੀਗੇ ਓ ਸਾਰੇਆਂ ਨੂੰ ਲੈ ਲੈਆ। ਜੇੜੇ ਐਸ ਸੀ ਬੀ ਸੀ ਆਲੇ ਸੀਗੇ ਓਨਾਂ ਨੂੰ ਲੈ ਲਿਆ ਤੇ ਮੈਨੂੰ ਕੈਂਦੇ ਕੇ ਨਹੀਂ ਜੀ ਕੋਈ ਨੀ।
ਜੀ-ਜੀ ਮੇਰੇ ਵੀ ਜਰਨਲ ਚਣੇ ਮੈਂ ਤਾਂ ਹੋਰ ਤਾਂ ਹੋਰ ਸੀ ਮੈਂ ਕਿਆ ਨਾ ਰੈਨ ਦੇ ਪੈ ਤੇਰੇ ਕੋਲ ਨੀ ਹੋ ਪਾਨਾ ਤੂੰ ਛੜਦੇ ਏਥੇ ਈ ਏਨੂੰ।
ਹਾਂ ਨੰਬਰ ਵੀ ਆਗੇ, ਸਪੀਡ ਵੀ ਸਬ ਤੋਂ ਜ਼ਾਦਾ ਆਗੀ। ਓ ਵੀ ਕੱਢ ਲੀ ਲੌਂਗ ਜੰਪ ਵੀ ਕੱਢ ਲਿਆ ਪਰ ਓਹੀ ਐ ਕੀ ਅਹ ਮ ਲਿਆ ਈ ਨੀ ਜਰਨਲ ਕਰਕੇ ਰੈ ਜਾਂਦਾ ਬਸ ਬੰਦਾ।
ਬਿਲਕੁਲ ਜੀ ਬਿਲਕੁਲ, ਸੇਮ ਮੇਰੇ ਭਰਾ ਨਾਲ ਐਹੀ ਹੋਏਆ ਸੀ। ਤੇ ਮੇਰਾ ਇੱਕ ਕਜ਼ਨ ਹੈਗਾ ਨਾ ਓਨਾਂ ਦੇ ਓਨਾਂ ਨੇ ਵੀ ਮਤਲਬ ਪੇਪਰ ਚ ਵੀ ਅੱਛੇ ਨੰਬਰ ਆ ਗਏ ਓਨਾਂ ਦੀ ਪੁਲਿਸ ਦੀ ਜੋਬ ਸੀ, ਪੇਪਰ ਅੱਛੇ ਨੰਬਰ ਆ ਗਏ। ਅੱਛਾ ਦੌੜੇ ਵੀ ਬੋਤ ਅੱਛਾ ਓਹ ਅੱਗੇ ਓਨਾਂ ਦਾ ਜੇੜਾ ਹੋਰ ਲੌਂਗ ਜੰਪ ਹੈਗਾ ਸਬ ਓਨਾਂ ਠੀਕ ਕਰ ਰਿਆ। ਜ ਐਂਨ ਟਾਈਮ ਤੇ ਭਰਤੀ ਹੋਨ ਦੀ ਵਾਰੀ ਹੋਈ ਨਾ ਪੇਪਰ ਕੈਂਸਲ ਹੋਗੇ। ਕੇ ਜਿਨਾਂ ਦੇ ਆਏ ਸੀ ਸਾਰੇ ਕੈਂਸਲ ਹੋਗੇ। ਓਦਾ ਨਾ ਇੱਕ ਡਰੀਮ ਸੀ ਇੱਕ ਟਾਈਮ ਤੇ ਕੇ ਮੈਂ ਪੁਲਿਸ ਔਫੀਸਰ ਬਨਾ ਪਰ ਹੁਨ ਓਦਾ ਡਰੀਮ ਓ ਨਾ ਓਸ ਤੋਂ ਬਾਦ ਓਨੇ ਕੋਈ ਫੋਰਮ ਫੂਮ ਨੀ ਭਰਿਆ ਕੈਂਦੇ ਹੁਨ ਨੀ ਮੈਂ ਭਰਨਾ।
ਹਾਂ ਹੋ ਜਾਂਦਾ ਫਿਰ ਜਦੋਂ ਬੰਦਾ ਮੇਹਨਤ ਕਰਦਾ ਓਦੂੰ ਬਾਦ ਓ ਲੈਂਦੇ ਨੀ ਨਾ ਫਿਰ ਵਾਲਾ ਦ ਦੁੱਖ ਲੱਗਦਾ ਬੰਦਾ ਕੈਂਦਾ ਏਨੀ ਮੇਨਤ ਕਰਕੇ ਵੀ ਦੋ-ਦੋ ਤਿੰਨ-ਤਿੰਨ ਮੀਨੇ ਮੇਨਤ ਕੀਤੀ ਫੇਰ ਲੈਂਦਾ ਨੀ ਬੰਦਾ ਫੇਰ ਕੈਂਦਾ ਕੀ ਛੱਡੋ ਪਰਾਂ ਇਹੋ ਜੇ ਕੰਮ ਤੋਂ ਆਪਾਂ ਕੀ ਲੈਨਾ, ਜਦ ਲੈਣਾ ਈ ਨੀ ਫੇਰ ਓ ਵੀ ਹਨਾ ਭ੍ਰਸ਼ਟਾਚਾਰ ਵੀ ਤਾਂ ਏਨਾਂ ਨਾ ਪੈਸੇ ਵੀ ਭਾਲਦੇ ਨੇ। ਕੀ ਦਸ ਬਈ ਦਸ ਲੱਖ ਰੁਪਏਆ ਦੇਦੋ ਥੋਨੂੰ ਭਰਤੀ ਕਰ ਲਾਂਗੇ। ਜੇ ਅਸੀਂ ਪੈਸੇ ਦੇ ਕੇ ਭਰਤੀ ਹੋਨਾ ਹੁੰਦਾ ਫੇਰ ਅਸੀਂ ਏਨੀ ਮੇਨਤ ਕਿਓਂ ਕਰਦੇ।
ਸਕੁਲ ਜੀ ਸਵੇਰੇ ਉੱਠ ਕੇ ਦੌੜਨ ਜਾਨਾ ਫੇਰ ਕਿੰਨੇ-ਕਿੰਨੇ ਕਿਲੋਮੀਟਰ ਦੌੜਨਾ ਫੇਰ ਸੇਹਤਾਂ ਬਨਾਨੀਆਂ ਬੜੀਆਂ ਔਖੀਆਂ ਅੱਜ-ਕੱਲ੍ਹ ਕੰਮ ਕਰਦੇਆਂ ਨਾਲ-ਨਾਲ ਐਹ ਕੰਮ ਵੀ ਕਰਨਾ।
ਓਹੀ ਤਾਂ ਜੋਬ ਨਾਲ ਸਾਰਾ ਚੀਜ਼ ਘਰ ਦਾ ਵੀ ਵੇਖਨਾ ਮਤਲਬ ਕੀ ਹੁਨ ਸਾਰਾ ਕੁਝ ਡੈਡੀ ਹੁਨਾ ਤੇ ਛੱਡ ਕੇ ਵੀ ਨੀ ਚੱਲਦਾ ਸੀ।
ਸਾਰੇ ਕੈਂਦੇ ਕੇ ਇੰਨਾ ਵੱਡਾ ਮੁੰਡਾ ਕੀਤਾ ਕੁਛ ਨਾ ਕੁਛ ਤਾ ਕਮਾਏ ਦਾ ਹੈਗਾ ਓ ਵੀ ਦੇਖਨਾ ਪੈਂਦਾ ਆਪਨੀ ਹੈਲਥ ਵੀ ਦੇਖਨੀ ਪੈਂਦੀ ਹੈ ਪੁਲਿਸ ਜੋਬ ਲਈ ਦੋੜਨਾ ਵੀ ਪੈਂਦਾ ਫਿਰ, ਪ੍ਰੈਕਟਿਸ ਵੀ ਬਹੁਤ ਜ਼ਰੂਰੀ ਹੈਗੀ ਹੈ।
ਹਾਂਜੀ, ਉਹੀ ਤਾਂ ਜੋਬਸ ਤਾਂ ਬਸ, ਹੁਣ ਤਾਂ ਗਵਰਮੈਂਟ ਜੋਬਸ ਅਤੇ ਪ੍ਰਾਈਵੇਟ ਜੋਬ ਸੇਮ ਹੀ ਹੋ ਗੀਆਂ। ਕੁਛ ਨੀ ਲੈਣਾ, ਇਹਨਾਂ ਨੂੰ ਪੈਸੇ ਓਨੇ ਕੀ ਦਿੰਦੇ, ਤੇ ਕੰਮ ਜਿਆਦਾ ਕਰਾਉਂਦੇ ਆ ਸਗੋ।
ਬਿਲਕੁਲ ਜੀ ਬਿਲਕੁਲ। ਪ੍ਰਾਈਵੇਟ ਜੋਬ ਤੁਹਾਨੂੰ ਕਹੋਗੇ, ਤੁ ਸਾਡੀ ਇਨਕਮ ਥੋੜੀ ਵਧਾ ਦਿਓਗੇਗਾ, ਅੱਛੇ ਤਾਂ ਕੋਈ ਗੱਲ ਨੀ ਬੇਟਾ ਇਸ ਮਹੀਨੇ ਆਪਣਾ ਬੈਗ ਚੁੱਕੋ, ਤੇ ਚਲੋੰ।
ਹਾਂ ਸਹੀ ਕਹਿ ਰਹੇ ਹੋ, ਇਦਾ ਹੀ ਹੁੰਦਾ। ਹਾਂਜੀ, ਹਾਂਜੀ। ਉਹ ਤਿੰਨ ਤਿੰਨ, ਚਾਰ ਚਾਰ ਮਹੀਨੇ ਕੰਮ ਕਰਾ ਲੈਂਦੇ ਬੱਚਿਆਂ ਤੋਂ, ਮੁੜ ਕੇ ਪੈਸੇ ਵੀ ਨਹੀਂ ਦਿੰਦੇ।
ਬਿਲਕੁਲ ਜੀ, ਉਸ ਮਹੀਨੇ ਇਨਕਮ ਨੀ ਹੋਈ, ਅੱਛਾ, ਅੱਛਾ ਨੀ ਕੰਮ ਹੋਇਆ, ਅਗਲੇ ਮਹੀਨੇ ਕੱਠੇ ਦੇ ਦਾਂਗੇ, ਏਦਾਂ ਕਰਦੇ ਹੈ।
ਮੈਂ ਵੀ ਪਹਿਲਾਂ ਜੋਬ ਕਰ ਚੁੱਕੀ ਹਾਂ ਨਾ, ਤਾਂ ਕਰਕੇ।
ਅੱਛਾ ਜੀ, ਅੱਛ। ਚਲੋ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਧੰਨਵਾਦ ਜੀ।
ਹਾਂਜੀ, ਸਤਿ ਸ਼੍ਰੀ ਅਕਾਲ।